ਹੈਲੋ।
ਹੈਲੋ,
ਹੋਰ ਭਾਜੀ ਕੀ ਹਾਲ ਚਾਲ ਨੇ।
ਵਧੀਆ ਭਾਜੀ ਵਧੀਆ ਤੁਸੀਂ ਦੱਸੋ।
ਬਸ ਜੀ ਵਧੀਆ ਹੋਰ ਕੀ ਕਰਦੇ ਸੀ।
ਵਾਹ ਬੈਠੇ ਪਏ ਅਸੀਂ।
ਅੱਛਾ ਅੱਛਾ ਮਹਾ ਚੱਲ ਵਿਹਲੇ ਬੈਠੇ ਸੀ ਭਾਜੀ ਨੂੰ ਫੋਨ ਹੀ ਕਰ ਦਈਏ।
ਹੋਰ ਭਾਜੀ ਕੋਈ ਗੱਲ ਨੀ ਕਰਲੋ ਕਰਲੋ।
ਹੂੰ, ਮੈਂ ਤਾਂ ਉਹ ਪੁੱਛਣਾ ਸੀ ਬਈ ਉਹ ਯੂਨੀਵਰਸ ਬਾਰੇ ਥੋੜੀ ਲੈਣੀ ਸੀ ਜਾਣਕਾਰੀ।
ਦੱਸੋ ਦੱਸੋ, ਥੋੜੀ ਤੁਸੀਂ ਦੱਸੋ ਤੁਹਾਡੇ ਅਸੀਂ ਦੱਸ ਦੀਨੇ ਆ।
ਨਹੀਂ ਉਹ ਮੇਰਾ ਮਾਮੇ ਦਾ ਮੁੰਡਾ ਜਾ ਰਿਹਾ ਸੀ ਨਾ ਯੂਨੀਵਰਸ ਵਗੈਰਾ ਬਸ ਥੋੜਾ ਨੋਲੇਜ ਲੈਂਦਾ ਵਿਆ ਵੀ ਇਹਨੇ ਜਾਣਾ ਹੋਣਾ ਅੱਗੇ ਜਾ ਕੇ।
ਕਿੱਥੇ ਜਾਣੇ ਸੀ?
ਯੂਨੀਵਰਸ ਬਾਰੇ ਬਈ ਨੌਲੇਜ ਲੈਂਦਾ ਨਾ ਬਈ ਮਨ ਹੈਗਾ ਵੀ ਮਤਲਬ ਸਪੇਸ ਵਗੈਰਾ ਜਾਣ ਦਾ ਇੱਕ ਅੱਧੀ ਵਾਰ।
ਅੱਸ਼ਾ,
ਹਾਂ, ਤੇ ਉਹੀ ਪੜ੍ਹਾਈ ਕਰ ਰਿਹਾ ਸੀ ਤੇ ਨੋਲੇਜ ਥੋੜੀ ਲੈਣੀ ਸੀ ਉਹ ਪੁੱਛਦਾ ਸੀ ਮਰੇ ਕੋਲੋਂ। ਮੈਂ ਕਿਹਾ ਮੇਰਾ ਦੋਸਤ ਹੈਗਾ ਇੱਕ ਓਨੂੰ ਹੈਗੀ ਨੋਲੇਜ।
ਅੱਛਾ ਅੱਛਾ, ਤੇ ਕਰਨਾ ਕੀ ਐ ਉਹਨੇ।
ਹੁਣ ਜਿਵੇਂ ਬੜੇ ਕੰਪਨੀਆਂ ਵਗੈਰਾ ਹੈਗੀਆਂ ਨੇ ਸਪੇਸ ਐਕਸ ਵਗੈਰਾ ਇਸਰੋ। ਉਹ ਵੀ ਜਾਂਦੀਆਂ ਨੇ।
ਨਾਸਾ, ਇਸਰੋ
ਤੇ ਮਤਲਬ ਕੀ ਹਿਸਾਬ ਕਿਤਾਬ ਰਹਿਣਾ। ਮਤਲਬ ਪੜ੍ਹਾਈ ਵਗੈਰਾ ਕੀ ਹੁੰਦਾ ਇਹਨਾਂ ਦੀ ਕੀ ਕੀ ਚਾਹੀਦਾ ਹੁੰਦਾ ਨੌਲੇਜ।
ਇਹ ਤਾਂ ਮੰਨ ਕੇ ਚਲੋ ਪਹਿਲਾਂ ਉਹਨੂੰ ਸਪੇਸ ਦੀ ਨੌਲੇਜ ਲੈਣੀ ਪੈਣੀ ਐ ਨਾ ਬੇਸਿਕ।
ਹੂੰ, ਹੂੰ, ਹੂੰ, ਹੂੰ।
ਹੂੰ ਉਹ, ਉਹ, ਉਹ ਚੀਜ਼ ਹੈਗੀ ਏ ਜਿਵੇਂ ਇਨੇ ਤਾਂ ਇਨੇ ਨੌਲੇਜ ਤਾਂ ਤੁਹਾਨੂੰ ਵੀ ਹੋਣੀ ਐ ਜਿਵੇਂ ਦਾ ਬੇਸਿਕ ਜਿਹੜੀ ਨੌਲੇਜ ਹੁੰਦੀਆਂ ਨੇ ਕਿ ਕੀ ਪਲੈਨਟ ਦਾ ਹਿਸਾਬ ਐ, ਕਿੰਨੀ ਉੱਥੇ ਐਨਰਜੀ ਹੈ, ਕਿੰਨੀ ਉੱਥੇ ਲਾਈਟ ਹੈ।
ਹਾਂ, ਹਾਂ।
ਹਾਂ।
ਅੱਛਾ, ਅੱਛਾ ਹੁਣ ਜਿਵੇ ਕਈ ਸਾਰੇ ਮਤਲਬ ਜਿਵੇਂ ਅਮੈਰੀਕਾ ਤੋਂ ਵੀ ਬੜੇ ਬੰਦੇ ਗਏ ਨੇ ਜਿਵੇਂ ਸਭ ਤਾਂ ਪਹਿਲਾਂ ਪੈਰ ਰਖਿਆ ਸੀ ਆਮ ਸਟਰ੍ਰੋਂਗ ਨੇ
ਹੂੰ, ਹੂੰ, ਹੂੰ ਉਹ ਉਹੀ ਉਹੀ ਕਹਿ ਰਹੇ ਨੇ।
ਹੂੰ ਤੇ ਮਤਲਬ ਕਹਿੰਦੇ ਨੇ ਉੱਥੇ ਮਤਲਬ ਤੇ ਓਹਦੇ ਨਾਲ ਜਾਣਾ ਪੈਂਦਾ ਉੱਤੇ ਅਗਰ ਹਲਕੀ ਜੀ ਵੀ ਗਲਤੀ ਹੋਈ ਤਾਂ ਤੁਸੀਂ ਜਾਣ ਜਾ ਸਕਦੀ ਏ।
ਉਹ ਉਹ ਤਾਂ ਦੇਖੋ ਜੀ ਗੱਲ ਹੈਗੀ ਐ ਉਹ ਪੂਰੀ ਸੇਫਟੀ ਨਾਲ ਭੇਜਦੇ ਨੇ ਨਾ ਉਹ ਤਾਂ ਬੇ ਰੇਅਰ ਕੇਸ ਹੁੰਦੇ ਨੇ ਕਿ ਕਿਸੇ ਦੇ ਨਾਲ ਕੁਛ ਹੋ ਗਿਆ।
ਹਾਂ ਹਾਂ, ਹੁਣ ਜੇ ਮੰਨ ਲਓ। ਹੁਣ ਸਾਡਾ ਮਤਲਬ ਇੰਡੀਆ ਵਗੈਰਾ ਜਿਹੜਾ ਮੂਨ ਤੱਕ ਹੀ ਗਿਆ ਨਾ ਸ਼ਾਇਦ ਜੇ ਫਿਰ ਕਿੱਥੇ ਗਿਆ ਸੀ।
ਹੈਂ
ਆਪਣਾ ਇੰਡੀਆ ਜਿਵੇਂ
ਉਹ।
ਹੂੰ ਉਹ ਸ਼ਹਿਰ ਮੂਨ ਤੱਕ ਹੀ ਗਿਆ ਤੇ ਮਾਰਚ ਦੀ ਥੋੜੀ ਪਹਿਲੇ ਪਿੰਨਿੰਗ ਚੱਲੀ ਵੀ ਸੀ ਕੁਛ ਚਲੋ ਪਹਿਲੇ ਓਦੇ ਨੀ ਗਏ, ਨੀ ਗਏ।
ਉਹ ਤੇ ਹੈ ਹੀ ਉਹ ਤਾਂ ਹੈ ਹੀ ਹੈ, ਮੈਂ ਇਹ ਪੁੱਛਣਾ ਮੁੰਡੇ ਨੇ ਕਰਨਾ ਕੀ ਇਹ ਕੰਪਨੀ ਚ ਨੀ ਐਵੇਂ ਹੁੰਦਾ ਨਾ ਉਧਰ ਸਾਇੰਟਿਸਟ ਵੀ ਹੁੰਦੇ ਨੇ, ਰਿਸਰਚਰ ਹੁੰਦੇ ਨੇ, ਤੇ ਇੰਜੀਨੀਅਰ ਹੁੰਦੇ ਨੇ।
ਉਹੀ ਮਤਲਬ ਜਿਹੜੀ ਪੜ੍ਹਾਈ ਨੂੰ ਜ਼ਰੂਰੀ ਹੁੰਦੀ ਹੈ ਹੁਣ ਜਿਵੇਂ ਇਹ ਲਾ ਲਓ ਤੁਸੀਂ ਕੜਕਰੀ ਬੜੀ ਹੁੰਦੀ ਹੈ ਇਹਦੇ ਚ
ਜਿਹੜੇ ਟਵੈਲਥਸ ਕੀ ਟਵੈਲਥਸ ਕੀ ਲਿੱਤਾ ਸੀ ਮੁੰਡੇ ਨੇ?
ਉਹਨੇ ਨੋਨ ਮੈਡੀਕਲ ਲਿਤੀ ਸੀ।
ਬਸ ਵਧੀਆ ਉਹੀ ਚਾਹੀਦੀ ਹੁੰਦੀ ਹੈ ਟਵੈਲਥ ਚ ਜੇ ਉਹਨੇ ਨਾਸਾ ਚ ਜਾਣਾ ਹੈ ਨਾਸਾ ਚ ਜਿੰਨੇ ਇੰਜੀਨੀਅਰ, ਸਾਇੰਟਿਸਟ, ਰਿਸਰਚਰ ਕੰਮ ਕਰਦੇ ਹੁੰਦੇ ਨੇ ਉਹ ਸਾਰਿਆ ਕੋਲ ਟਵੈਲਥ ਚ ' ਪੀ ਸੀਐਮ ਹੁੰਦੀ ਹੈ, ਫਿਜਿਕਸ ਕੈਮਿਸਟਰੀ ਮੈਥ ਜਿਹੜੇ ਮੁੰਡੇ ਨੇ ਲਿੱਤੀ ਹੈ ਪੀ ਸੀਐੱਮ ਨੋਨ ਮੈਡੀਕਲ ਤੋਂ ਬਾਅਦ ਉਹਨੂੰ ਬੀਟੈਕ ਕਰਨੀ ਪੈਂਦੀ ਹੈ ਜਿਹਨੂੰ ਵੀ ਜਾਣਾ ਹੁੰਦਾ। ਕੰਪਿਊਟਰ ਸਾਇੰਸ, ਐਰੋਸਪੇਸ ਇੰਜੀਨੀਅਰਿੰਗ ਹੋ ਗਈ ਮੇਨ ਤਾਂ ਮੇਨ ਜਿਹੜੀ ਹੁੰਦੀ ਏ ਬੀਟੈਕ ਐਏਰੋਸਪੇਸ ਇੰਜੀਨਅਰਿੰਗ ਹੁੰਦੀ ਏ ਅ ਜੇ ਬਟ ਜੇ ਮਤਲਬ ਉਹ ਤਾਂ ਉਹ ਡਿਪੈਂਡ ਕਰਦਾ। ਮੁੰਡੇ ਨੇ ਕਰਨਾ ਕਿ ਏ ਜੇ ਉਹਨੂੰ ਸਾਇੰਟਿਸਟ ਬਣਨਾ ਤੇ ਉਹ ਐਰੋਸਪੇਸ ਇੰਜੀਨੀਅਰਿੰਗ ਕਰ ਲਏ। ਜੇ ਉਹਨੂੰ ਅਹ ਨੋ ਨੋਰਮਲ ਸਾਇੰਟਿਸਟ ਬਣਨਾ ਅਹ ਜਿਵੇਂ ਦਾ ਕਿਵੇਂ ਕਵਾ ਮੈਂ ਜਿਹੜੇ ਨੋਰਮਲ ਸਾਇੰਟਿਸਟ ਹੁੰਦੇ ਨੇ ਅਹ ਨੋਰਮਲ ਪੋਸਟ ਤੇ ਤੇ ਕੰਪਿਊਟਰ ਸਾਇੰਸ ਕਰ ਲਏ। ਜੇ ਜਿਹੜੇ ਮਕੈਨੀਕਲ ਇੰ ਇੰਜੀਨੀਅਰ ਬਣਨਾ ਹੈ ਤਾਂ ਮਕੈਨੀਕਲ ਇੰਜੀਨੀਅਰ ਬਣ ਸਕਦਾ ਅਲੱਗ ਟੈਕਟ੍ਰੋਨੀਕਲ ਅਤੇ ਇਲੈਕਟ੍ਰੀਕਲ ਬਣ ਸਕਦਾ ਹੈ ਅਤੇ
ਤੇ ਹੋਰ ਪਿੱਛੇ ਮੈਂ ਇੱਕ ਚੀਜ਼ ਸੁਣੀ ਸੀ, ਬਈ ਇੱਕ ਇੱਕ ਉਹ ਹੁੰਦੀ ਹੈ ਸਟੱਡੀ ਕੋਸਮੋਲੋਜੀ ਕੋਈ ਸਿਸਟਮ ਹੁੰਦਾ। ਕੋਲੋਜਲ ਵਾਲਾ, ਉਹ ਬੜਾ ਪੁਰਾਣਾ ਸਿਸਟਮ ਏ ਤੇਰਾ ਪਤਾ ਨੀ ਤੇਰਾਂ ਬਿਲੀਅਨ ਸਾਲ ਪੁਰਾਣਾ ਹੈ ਤੇ ਉਹਦੇ ਬਾਰੇ ਮਤਲਬ ਉਹਦੇ ਸਾਰੀ ਮਤਲਬ ਨੌਲੇਜ ਹੈਗੀ ਏ, ਯੂਨੀਵਰਸ
ਉਹ, ਉਹ ਤਾਂ, ਉਹ ਤਾਂ ਬਹੁਤ ਐਡਵਾਂਸ ਆ ਉਹ ਹਲੇੇ ਕਰਕੇ ਕੋਈ ਫਾਇਦਾ ਨਹੀਂ ਹੈਗਾ।
ਹੂੰ, ਹੂੰ
ਹਾਲੇ ਇਹਨੂੰ ਜ਼ਿਆਦਾਤਰ ਕੀ ਕਰਨਾ ਪੈਣਾ ਜੀ ਜ਼ਿਆਦਾਤਰ ਇਹਨੂੰ ਜਿਹੜੀ ਪਰਮਾਨੈਂਟ ਜੋਬਸ ਹੈਗੀ ਨੇ
ਹਮ ਹਮ
ਉਹ ਇਹਦੇ 'ਚ ਨ ਨਸਚ ਉਹਦੇ 'ਚ ਜੋਬ ਜ਼ਿਆਦਾਤਰ ਮਿਲਦੀ ਹੈ ਯੂ ਐੱਸ ਦੇ ਜਿਹੜੇ ਸਿਟੀਜ਼ਨ ਹੁੰਦੇ ਨੇ ਉਹਨਾਂ ਨੂੰ ਅਤੇ ਜੇਹੜੇ ਪ੍ਰਾੋਜੈਕਟ, ਤੇ ਰਿਸਰਚ ਪ੍ਰਾਜੈਕਟ ਹੁੰਦੇ ਨੇ। ਹੋਰ ਯੂਨੀਵਰਸਿਟੀਜ਼ ਜਿੰਨੀ ਵੀ, ਜਿਨੀ ਵੀ ਉੱਧਰ ਹੁੰਦੀ ਹੈ, ਕੋਲਬੋਰੇਸ਼ਨ ਹੁੰ ਹੁੰਦੀ ਐ ਉਹਨਾਂ ਦੀ ਸਾਰਿਆਂ ਦੇ ਨਾਲ ਉਹ ਜਾਦਾ ਯੂ ਐਸ ਦੀ ਹੁੰਦੀ ਹੈ, ਤੇ ਉਧਰ ਮਾਸਟਰ ਦੀ ਡਿਗਰੀ, ਜਾਂ ਪੀ ਐਚ ਡੀ ਦੀ ਡਿਗਰੀ ਕਰਨੀ ਪੈਂਦੀ ਹੈ ਉਹ ਚੀਜ਼ ਹੈ ਤੇ ਇੰਡੀਆ, ਇੰਡੀਆ ਦੇ ਵਿੱਚ ਘੱਟ ਹੀ ਬੰਦੇ ਹੁੰਦੇ ਨੇ ਉਹਨਾਂ ਨੂੰ ਪਹਿਲਾਂ ਯੂ ਐਸ ਜਾਣਾ ਪੈਂਦਾ ਉੱਧਰ ਪੀ ਆਰ ਲੈਣੀ ਪੈਂਦੀ ਹੈ ਫੇਰ ਨਾਸਾ ਚ ਅਪਲਾਈ ਕਰਦੇ ਨੇ, ਤੇ ਜੇ ਜੇ ਉਹਨੂੰ ਸਪੇਸ ਐਕਸ 'ਚ ਜਾਣਾ ਹੋਵੇ ਤਾਂ ਫਿਰ ਉਹ ਤਾਂ ਇੱਕ ਪ੍ਰਾਈਵੇਟ ਕੰਪਨੀ ਹੈ।
ਹੂੰ, ਹੂੰ
ਹੈਗੀ ਹੈ ਤੇ ਉਹਦੇ ਚ ਉਹਨੂੰ ਕਾਫੀ ਚੀਜ਼ਾਂ ਪੜ੍ਹਨੀਆਂ ਪੈਣੀ ਏ ਜਿਵੇਂ ਦਾ ਅਸੀਂ ਪੜ੍ਹ ਰਹੇ ਨੇ ਬੀ ਸੀ ਏ ਚ ਸੀ ਪਲਸ, ਪਲਸ ਪਾੲਥਨ ਔਰਾ ਹੋਣਾ ਚਾਹੀਦਾ ਹੈ, ਡੀ ਐੱਸ ਏ ਰੋਬੋਟਿਕ ਏ ਆਈ ਇੰਬੈਡਿਡ ਸਿਸਟਮ ਹੋ ਗਿਆ ਜਿਹੜਾ, ਐਰੋਸਪੇਸ ਦੀ ਉਹਨੂੰ ਨੌਲੇਜ ਵਾਲੀ ਹੋਣੀ ਚਾਹੀਦੀ ਹੈ। ਉਹ ਬ ਬਾਲੀ ਵਧੀਆ ਚੀਜ਼ ਹੈ, ਜੋ ਉਹਦੇ ਕੋਲ ਨੌਲੇਜ ਹੋ ਗਯਾ, ਐਰੋ ਸਪੇਸ ਦੀ, ਐਂਡ ਸਪੇਸ ਐਕਸ ਦੀ ਇੱਕ ਗੱਲ ਵਧੀਆ ਐ, ਇਹ ਡਿਗਰੀ ਨਹੀਂ ਵੇਖਦਾ, ਇਹ ਪ੍ਰੋਜੈਕਟਸ ਵੀ ਵੇਖ ਵੇਖਦਾ ਐ, ਸ੍ਕਿਲਸ ਵੀ ਵੇਖਦਾ, ਪ੍ਰੋਬਲਮ ਸੋਲਵਿੰਗ ਵੀ ਵੇਖਦਾ ਜੇ ਕਿਸੇ ਨੇ ਕਿਤੇ ਐਕਸਪੀਰੀਅੰਸ ਲਿੱਤਾ ਹੋਵੇ ਇੰਟਰਸ਼ਿਪ ਚ, ਉਹ ਵੀ ਵੇਖਦਾ ਹੈ।
ਹੂ ਹੂ
ਤੇ ਸਪੇਸ ਐਕਸ 'ਚ ਜਾਣਾ ਮੁੰਡੇ ਦਾ, ਆਸਾਨ ਹੈਗਾ ਬਹੁਤ।
ਅੱਛਾ ਅੱਛਾ
ਤੇ ਜੇ ਇਸਰੋ ਹੋ ਗਈ, ਇਹ ਥੋੜ੍ਹੀ ਠੀਕ ਜੀ ਹੈ, ਏਦੇ ਚ ਵੀ, ਪੀ ਸੀ ਐੱਮ ਇੰਪੋਰਟੈਂਟ ਹੈ। ਤੇ ਬੀ ਟੈਕ ਇਹ ਵੀ ਸੇਮ ਹੀ ਹੈ, ਬੀ ਟੈਕ ਔਦੇ ਹੀ ਕਰਨੀ ਪੈਂਦੀ ਹੈ, ਸੀ ਐੱਸ ਈ, ਈ ਸੀ ਈ। ਈ ਹੀ, ਮਕੈਨੀਕਲ ਐਰੋਸਪੇਸ, ਤੇ ਟੋਪ ਕੋਲੇਜ ਤੋਂ ਪਲੇਸਮੈਂਟ ਲੈਣੀ ਪੈਂਦੀਆਂ ਨੇ, ਇਸਰੋ ਬਾਲਾਕੋਟ ਵੇ ਬੀ ਟੈਕ ਡਿਗਰੀ ਤੇ ਡਿਪੈਂਡ ਕਰਦਾ, ਇਸਰੋ ਤੋਂ ਬ
ਹਾਂਜੀ ਥੋੜੇ ਦਿਨ ਪਹਿਲੇ, ਮੈਂ ਥੋੜ੍ਹਾ ਰਿਸਰਚ ਕਰ ਰਿਹਾ ਸੀ ਇਹਦੇ ਬਾਰੇ। ਤੇ ਕਹਿੰਦੇ ਵੀ ਅਸੀ ਹਾਰਡ ਵੱਰਕ ਤਾਂ ਵੇਖੋ ਬੜਾ ਚਾਹੀਦਾ ਹੈ, ਪੜ੍ਹਾਈ ਬੜੀ ਕਰਨੀ ਪੈਂਦੀ ਹੈ, ਤੇ ਕੋਚਿੰਗ ਵਗੈਰਾ ਲੈਣੀ ਪੈਂਦੀ ਹੈ।
ਹੋਰ ਉਹ ਤਾਂ ਹੈਗਾ ਹੀ ਐ, ਇੱਧਰ ਇੱਧਰ ਇੰਨਾ ਇੰਨੇ ਇਧਰ ਕੋਈ ਸਿੱਖਾਂਦਾ ਨਹੀਂ, ਬਾਹਹ ਭੇਜਣਾ ਪੈਣਾ ਨਹੀਂ ਮੁੰਡਾ
ਉਹੀ ਤੇ ਕਹਿੰਦੇ ਸੀ ਵੀ ਬਈ ਅਗਰ ਸਟੱਡੀ ਵਧੀਆਾਓ ਤਾਂ ਜ਼ਿਆਦਾ ਫਾਇਦਾ, ਬਾਹਰ ਭੇਜ ਦੋ। ਜਾਂ ਫਿਰ ਕੋਈ ਔਨਲਾਈਨ ਕੋਚੀ ਹੁੰਦੀ ਹੈ, ਬਾਹਰ ਦੇ ਸਿਖਾਂਦੇ ਨੇ ਵਧੀਆ ਜੇਹ ਸਾਇੰਟਿਸਟ ਜਿਹੜੇ ਹੁੰਦੇ ਨੇ, ਟੀਚਰ ਵਗੈਰਾ
ਹੋਰ
ਤੇ ਕਹਿੰਦੇ, ਵੀ ਅਗਰ ਅੱਛੀ ਡਿਗਰੀ ਲੈ ਕੇ, ਏਥੋਂ ਇੰਡੀਆ ਜਾਓਗੇ ਬਾਹਰ ਤੁਹਾਨੂੰ ਜਲਦੀ ਮਤਲਬ ਉਹ ਮੌਕਾ ਮਿਲ ਸਕਦਾ, ਵੀ ਹਾਂ ਕੋਈ ਥੋੜਾ ਸਫਲ ਹੋ ਜਾ ਤੁਸੀਂ, ਕਿਸੇ ਚੀਜ਼ ਚ
ਔਹ ਤਾਂ, ਔਹ ਤਾਂ ਹੈ ਹੀ ਹੈ।
ਕਹਿੰਦੇ ਵੀ ਇੱਥੇ ਜਾਣੇਮਾਨੀ ਯੂਨੀਵਰਸਿਟੀ ਹੁੰਦੀ ਹੈ ਇੰਡੀਆ ਜਿਹੜਾ ਨਾਮ ਹੈਗਾ ਨਾ, ਬਾਹਰ ਕੰਟਰੀ ਚ ਖਾਲੀ ਉਹੀ ਕੰਟਰੀ ਜਾਣਾ ਚਾਹੀਦਾ ਹੈ, ਕਿ ਇੱਥੇ ਵੈਲੀਡੇਸ਼ਨ ਮਿਲ ਜਾਂਦੀ ਹੈ ਬੰਦੇ ਨੂੰ, ਤੇ ਏ ਵੀ ਹੁੰਦਾ ਬਹੁਤ
ਉਹ ਤਾਂ ਹੈ ਹੀ ਹੈ
ਹੂੰ।
ਸਪੇਸ ਜਿਹੜੀ ਅਜੰਸੀ ਹੁੰਦੀ ਨੇ ਸਪੇਸ ਦੀ, ਇਹਦੇ ਜੇ ਸਿਰਫ ਐਸਟੋਨੋਟ ਨਹੀਂ ਹੁੰਦੇ।
ਹਾਂਜੀ।
ਇਹਦੇ ਚ ਇੰਨੇ ਸਾਰੇ ਸਾਇੰਟਿਸਟ ਐਸਟ੍ਰੋਨੋਟਸ, ਐਸਟ੍ਰੋਨੋਟਸ, ਐਸਟ੍ਰੋਨੋਟ। ਜਿਹੜੇ ਹੁੰਦੇ ਨੇ ਉਹਨਾਂ ਦਾ ਬੜਾ ਰਿਸਕ ਹੁੰਦਾ ਹੈ। ਜੇ ਜਿਵੇਂ ਦਾ ਕੋਈ ਇੰਜੀਨੀਅਰ ਕੋਈ ਗ਼ਲਤੀ ਗੁਲਤੀ ਕਰ ਜੇ ਫਿਰ ਐਸਟਰਨੋਟ ਕਿਤੇ ਬਾਹਰ ਜਾ ਕੇ ਫਸ ਫੁਸ ਜਾਏ ਸਪੇਸ ਚ, ਔ ਦਿੱਕਤ ਦੀ ਕੰਮ ਹੁੰਦੀ ਹੈ। ਪਰ ਐਂ ਤਾਂ, ਬਹੁਤ ਬੜਾ ਹੀ ਰੇਅਰ ਹੁੰਦਾ ਬੜਾ ਰੇਅਰ।
ਹੂੰ ਅੱਛਾ ਤੇ ਮੈਂ ਐ ਵੀ ਜਿਵੇਂ ਮੰਨ ਲਓ ਕੋਈ ਐਸਟਰੋ ਐਸਟਰੋਂਨੌਟ ਘੁੰਮ ਕੇ ਆਇਆ ਬਾਹਰੋਂ, ਜਿਵੇਂ ਹੋ ਕੇ ਆਯਾ ਹੈ, ਸਪੇਸ ਚ
ਹਾਂਜੀ ਹਾਂਜੀ
ਤੇ ਇਥੇ ਟਾਈਮ ਲੈਣ ਦਾ ਬੜਾ ਫ਼ਰਕ ਹੁੰਦਾ, ਜਿਵੇ ਇੱਥੇ ਮਤਲਬ ਦਸ ਦਿਨ ਹੋ ਗਏ, ਉਥੇ ਸਾਲ ਹੋ ਜਾਂਦਾ। ਜੋ ਸੁਣਿਆ ਸੀ, ਮੈਂ ਬਹੁਤ
ਹਾਂ ਐਂ ਨਹੀਂ ਨਹੀਂ ਨਹੀਂ ਐਂ ਨਹੀਂ, ਐ ਪੁੱਠਾ ਬੋਲ ਤੈ ਤੁਸੀਂ, ਉੱਧਰ ਐ ਹੋਂਦਾ ਐ, ਜੇ ਬੰਦਾ ਉੱਧਰ ਦਸ ਸਾਲ, ਇੱਕ ਸਾਲ ਵੀ ਲਾ ਲੈ ਨਾ, ਇੱਕ ਇੱਕ ਵੀ ਨੀ, ਦੋ ਦੋ ਸਾਲ ਮੰਨ ਕੇ ਚਲੋ, ਜੇ ਉੱਧਰ ਦੋ ਸਾਲ ਵਾਲੇ ਇਧਰ। ਇੱਧਰ ਅਰਥ ਚ ਉਦਾਂ ਤੱਕ ਵੀਹ ਤੇ ਤੀਹ ਸਾਲ ਅੱਗੇ ਹੋ ਜਾਂਦੇ ਨੇ ਤਾਇਓ ਤਾਂ ਜਿਹੜੇ ਸਪੇਸ ਚ ਹੋ ਕੇ ਆਂਉਦੇ ਨੇ ਉਹ ਥੋੜੇ ਯੰਗ ਹੁੰਦੇ ਨੇ, ਤੇ ਇੱਧਰ ਦੇ ਬੰਦੇ ਜਿੰਨੇ ਅਰਥ ਚ ਜਿਹੜੇ ਲੋਕ ਹੁੰਦੇ ਨੇ।
ਹੂੰ, ਹੂੰ।
ਏਜ ਏਜਡ ਹੋ ਜਾਂਦੇ ਨੇ।
ਅੱਛਾ, ਅੱਛਾ।
ਹਾਂਜੀ।
ਹਾਂਜੀ ਮੈਂ ਸੁਣਿਆ ਮੰਨਲਓ ਕੋਈ ਘੁੰਮ ਹੋ ਗਿਆ ਐਸਟੋਰੈਂਟ ਤੇ ਉਹ ਮਤਲਬ ਜਲਦੀ- ਖੜਾ ਨੀ ਹੋ ਪਾਂਦਾ ਧਰਤੀ ਤੇ ਮਤਲਬ ਜਿਵੇਂ ਇੰਡੀਆ ਇੱਥੇ ਆਇਆ ਕੋਈ ਜ਼ਮੀਨ ਤੇ।
ਉਹ ਤਾਂ ਹੈ ਈ ਏ। ਉਹ ਨਿਊਟਨ, ਨਿਊਟਨ, ਨਿਊਟਨ ਦਾ ਜਿਹੜਾ ਲੋ ਹੈਗਾ। ਉਹ ਵਾਲਾ ਕੰਮ ਚੱਲਦਾ, ਉੱਧਰ ਨਾ ਏਅਰ ਹੈਗੀ ਨਾ ਇਨਵਾਇਰਮੈਂਟ ਐ। ਕੁਛ ਨਹੀਂ ਹੈਗਾ ਉੱਧਰ ਤੇ ਬੰਦਾ ਬਸ ਫਲੋਟ ਕਰਦਾ ਰਹਿੰਦਾ ਸਾਰਾ ਟੈਮ। ਜਦੋਂ ਉਹ ਫਿਰ ਇੱਕ ਦੋ ਸਾਲ ਬਾਅਦ ਆਉਂਦਾ ਉਹਨੂੰ ਪਤਾ ਈ ਨਹੀਂ। ਬੋਡੀ -ਬੋਡੀ ਅਡੈਪਟ ਕਰ ਲੈਂਦੀ ਹੈ ਉੱਡਣ- ਉੱਡਣ ਆਲਾ ਸਾਰਾ ਸੀਨ ਜਿਹੜਾ ਹੁੰਦਾ ਨਾ ਤੇ ਬੋੜੀ ਭੁੱਲ ਜਾਂਦੀ ਹੈ ਚੱਲਣਾ।
ਹੂੰ। ਤੇ ਅੱਛਾ ਬਾਹਰ ਇੱਕ ਤਾਂ ਗ੍ਰੈਵਿਟੀ ਵੀ ਨ ਹੁੰਦੀ ਤੇ ਉਹ ਖਾਣ ਪੀਣ ਕਿਵੇਂ ਕਰਦੇ ਨੇ ਜਿਵੇਂ ਐਸਟੋੈਂਨ
ਬਸ ਉਵੇਂ ਜਿੱਦਾਂ ਹਵਾ ਚ ਉੜਦਾ ਸਾਰਾ ਕੁਛ।
ਹੂੰ ਉੱਥੇ ਮਤਲਬ ਰਹਿਣ ਸਹਿਣ ਦੀ ਦਿੱਕਤ ਨੀ ਆਉਂਦੀ ਹੋਣੀ ਓਹਨਾਂ ਨੂੰ।
ਨਾ ਜਿਹੜੀ ਉਹਨਾਂ ਦੀ ਸ਼ਿਪ ਉਹ ਹੁੰਦੀ ਏ। ਕੀ ਕਹਿੰਦੇ ਨੇ ਉਹਨੂੰ, ਅਹ ਜਿਹੜਾ ਉਹਨਾਂ ਦਾ ਮੋਡਲ ਹੁੰਦਾ ਸਾਰਾ। ਰੋਕਟ, ਆਹੋ ਉਹ ਰੋਕਟ ਚ ਹੀ ਰਹਿੰਦੇ ਨੇ ਉਹਦੇ ਚ ਹੀ ਖਾਂਦੇ। ਪੀਂਦੇ ਨੇ ਜੇ ਬਾਹਰ ਜਾਣ ਦਾ ਮਨ ਹੋਵੇ ਜੇ ਕਿਤੇ ਲੈਂਡ ਹੋ ਹੋਇਆ ਹੋਵੇ ਉਹਨਾਂ ਦਾ ਰੋਕੇਟ ਬਸ ਫੇਰ ਓਧਰ ਉਹ ਚ ਸਪੇਸ ਸੂਟ ਪਾਇਆ ਬਾਹਰ ਨਿਕਲੇ ਘੁੰਮ ਘਮ ਕੇ ਆ ਗਏ।
ਅੱਛਾ, ਅੱਛਾ।
ਹੋਰ?
ਤੇ ਮਤਲਬ ਜੇ ਭਾਜੀ ਮਤਲਬ ਉੱਥੇ ਡਾਇਟ ਵਗੈਰਾ ਕੋਈ ਲੈਣੀ ਏ। ਫਿਰ ਉੱਥੇ ਮਤਲਬ ਐਕਸਰੇ ਵੀ ਕਰਨੀ ਪੈਂਦੀ ਹੈ ਯੂਨੀਵਰਸ ਕੋਈ ਮਸ਼ੀਨ ਲੱਗੀ ਹੁੰਦੀ ਰੋਕਟ ਵਿੱਚ ਰੋਕਟ ਵਿੱਚ ਤੁਹਾਡੇ।
ਉਧਰ, ਓਧਰ ਕੋਈ ਡੈਟ ਨਹੀਂ ਚੱਲ ਸਕਦੀ ਭਾਜੀ ਉਧ ਉੱਧਰ ਬੰਦਾ ਕੀ ਡਾਇਟ ਕਰੂਗਾ। ਖਾਣ ਪੀਣ ਦਾ ਤਾਂ ਉੱਧਰ ਪੂਰਾ ਨਹੀਂ ਪੈਂਦਾ ਬੰਦੇ ਨੂੰ।
ਅੱਛਾ, ਅੱਛਾ।
ਹੋਰ ਉੱਧਰ ਬਸ ਇੰਨਾ ਖਾ ਸਕਦਾ ਬੰਦਾ ਇੰਨਾ ਲੈ ਕੇ ਜਾ ਸਕਦਾ ਹੈ ਜਿੰਨਾ ਉਹ ਜੀਅ ਸਕੇ ਬਸ ਹੋਰ ਐ ਨੀ ਹੈਗਾ ਜਿੱਦਾਂ ਅਸੀਂ ਘਰੇ ਖਾ ਪੀ ਕੇ ਟਨ ਹੋ ਜਾਂਦੇ ਨੇ ਵਧੀਆ ਚਲੋ ਪੇਟ ਢਿੱਡ ਭਰ ਗਿਆ।
ਹਾਂ, ਅੱਛਾ ਅੱਛਾ
ਐਵੇਂ ਨਹੀਂ ਖਾ ਸਕਦਾ ਬੰਦਾ ਉੱਧਰ
ਹੂੰ, ਚਲ ਥੋੜਾ ਮੁਸ਼ਕਿਲ ਏ ਬਾਹਰ ਰਹਿਣਾ ਹਨਾ।
ਹੋਰ ਸਪੇਸ ਚੱਲਣਾ ਤਾਂ ਬੜਾ ਮੁਸ਼ਕਿਲ ਹੈ ਹੀ।
ਚਲੋ ਠੀਕ ਏ ਭਾਜੀ ਬਹੁਤ ਲੱਗਿਆ ਵਧੀਆ ਤੁਹਾਡੇ ਨਾਲ ਗੱਲ ਕਰਕੇ ਮਿਲਦੇ ਹਾਂ।
ਹਾਂਜੀ ਹਾਂਜੀ, ਭਾਜੀ ਬਿਲਕੁਲ, ਓਕੇ ਭਾਜੀ।